ਹਾਂਜੀ ਸੁਣ ਹਾਂਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕਿ ਕੀਤਾ
ਸਾਨੂੰ ਅੱਜ ਯਾਦ ਆ ਗਈ ਤੁਹਾਡੀ ਅੱਜ ਮੈਂ ਤੁਹਾਨੂੰ ਲੰਚ ਵਾਸਤੇ ਇਨਵਾਈਟ ਕਰਦੀ ਸੀ ਤੇ ਮੈਂ ਕਿਹਾ ਚਲੋ ਮੈਂ ਫੋਨ ਕਰਾਂ ਮੇਰੀ ਯਾਦ ਵਾਾਜ ਤੁਸੀਂ
ਅੱਛਾ, ਚਲੋ ਤੁਸੀਂ ਵਧੀਆ ਕੀਤਾ ਮੈਂ ਵੀ ਸਗੋ ਅਜ ਫਰੀ ਸੀ। ਤੇ, ਪਹਿਲੇ ਮੈਂ ਗੁਰਦੁਆਰਾ ਸਾਹਿਬ ਹੋਇਹਾ ਸੀਗਾ। ਅ ਹੁਣ ਤੇ ਫਰੀ ਬੈਠਾ ਸੀ, ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਨਾ ਸੀ, ਤੁਹਾਡਾ ਫੋਨ ਆ ਗਿਆ। ਗਿਆ।
ਤੁਸੀਂ ਕੋਲ ਹੀ ਹੋ ਨਾ ਦੂਰ
ਨਹੀਂ-ਨਹੀਂ, ਮੈਂ ਤੇ ਸਗੋਂ ਤੋਂ ਮੈਂ ਤੇ ਅੱਜ ਨਾ ਤੁਹਾਡੇ ਪਾਸੇ ਆਇਆ ਦਵਾਂ। ਮੈਨੂੰ ਕਿਸੇ ਨੇ, ਇਨਵਾਈਟ ਕੀਤਾ ਸੀਗਾ। ਮਤਲਬ, ਉਹ ਮੈਨ ਕਾਫੀ ਦਿਨਾਂ ਤੋਂ ਬੁਲਾ ਰਹੇ ਸੀ, ਉਹਨਾਂ ਨੂੰ ਕਟਿੰਗ ਵਗੈਰਾ ਕਰਵਾਉਣੀ ਸੀ। ਤੇ ਮੈਂ ਉਹਨਾਂ ਦੇ ਪਾਸੇ ਹੀ ਆਇਆਦਾ ਵਾ ਮੈਂ ਹੁਣ ਤੁਹਾਡੇ ਅੱਜ ਆਉਦਾ ਵ ਫਿਰ ਮੈਂ ਅਧਾ ਘੰਟ-ਘੰਟਾ ਰੂਕ ਕੇ ਆਵਾਂਗਾ ਫਿ
ਹਾਂ-ਹਾਂ, ਜ਼ਰੂਰ- ਜ਼ਰੂਰ ਆਨਾ ਇੱਧਰ। ਅਸੀਂ ਲੰਚ ਤਿਆਰ ਕੀਤਾ ਪਿਆ। ਤੁਸੀ ਇੱਥੇ ਕਰਨਾ ਲਨੱਚ।
ਬਿਲਕੁਲ, ਕੋਈ ਗੱਲ ਨਹੀਂ ਇਸ ਫੇਿਰ ਕੀ ਹੋ ਗਿਆ? ਮੈਂ ਜ਼ਰੂਰ ਆਵਾਂਗਾ, ਹਾਂਜੀ ਹੋਰ ਘਰ ਪਰਿਵਾਰ ਸਭ ਵਧੀਆ, ਹਾਂਜੀ-ਹਾਂਜੀ ਸਭ ਵਧੀਆ ਜੀ ਵਧੀਆ।
ਹੰਜੀ ਸ ਹਾਂਜੀ, ਠੀਕ ਨੇ ਸਭ- ਸਭ ਠੀਕ। ਸਾਥ ਨੇ ਬਸ ਲੱਗੇ ਨੇ ਸਬ ਆਪਣੇ-ਆਪਣੇ ਆ ਰਹੇ ਤੇ ਮੈਂ ਸੋਚਿਆ ਚਲ ਅਜ ਥੋੜਾ ਜਾ ਕੁਛ ਬੱਚਿਆਂ ਨੂੰ ਬਣਾ ਕੇ ਖਵਾਵਾਂ, ਤੇ ਲੱਗੀ ਪਈ ਸੀ ਮੈਂ ਵੀ ਕਿਚਨ ਚ ਮੈਨੂੰ ਯਾਦ ਆ ਗਿਆ। ਮੈ ਚੱਲ ਉਹਨਾਂ ਨੂੰ ਬੁਲਾਉਾਨੀ ਹਾਂ। ਆਕੇ ਉਹ ਵੀ ਖਾ ਲੈਣਗੇ ਤੇਰੀ ਲੰਚ ਕਰ ਲੈਣਗੇ, ਆਪਾਂ ਬੈਠਾਂਗੇ ਦੋ-ਚਾਰ ਗੱਲਾਂ ਬਾ ਤਧੋ ਲੈਨੀਆ।
ਹਾਂਜੀ, ਬਿਲਕੁਲ ਤੁਸੀਂ ਵਧੀਆ ਕੀਤਾ ਮੇਰੇ ਵੀ ਪੰਜਾਬ ਤੋਂ ਸਿਸਟਰ ਆਏ ਤੇ ਸੀਗੇ ਉਹਨਾਂ ਦੇ ਬੇ ਬੱਚੇ ਵੀ ਬੜਾ ਤੰਗ ਕਰ ਰਹੇ ਨੇ ਕਹਿ ਰਹੇ ਨੇ ਵੀ ਕਿੱਥੇ ਘੁੰਮਾ ਲੈ ਚੱਲੋ। ਕਿੱਥੇ ਘੁੰਮਾਨ ਲੈ ਚਲੋ। ਅਤੇ ਮੈਂ ਵੀ ਤੁਹਾਨੂੰ ਕਹਿਣੇ ਸੀ ਕਿ ਚਲੋ ਇਕੱਠੇ ਪਲੈਨ ਬਣਾਣ ਚਲੇ ਆ। ਵਾਟਰ ਪਾਰਕ ਵਗੈਰਾ ਕਿੱਥੇ? ਚੱਲਦੇ ਹਾਂ ਜੇ ਤੁਹਾਡੇ ਕੋਲ ਟਾਈਮ ਹੈ ਤੇ ਦੇਖ ਨੂੰ
ਹਾਂ-ਹਾਂ, ਜ਼ਰੂਰ ਦੱਸੋ ਕੋਈ ਦੱਸੋ, ਸਾਨੂੰ ਜਗ੍ਹਈ ਏਹੋਜੀ। ਅਸੀਂ ਬੱਚਿਆਂ ਨੂੰ ਨਾ ਘੂਮਾ ਹੀਏ ਚੱਲ ਕੇ
ਹਾਂ, ਸਾਡੇ ਇਥੇ ਨਾ ਇੱਕ ਵੋਟਰ ਪਾਰਕ ਨਵੀਂ ਖੁੱਲੀ ਜੇ। ਮਤਲਬ, ਉਹਦੀ ਟਿਕਟ ਨਹੀਂ ਘੱਟ ਢਾਈ ਸੌ ਖੀ, ਤਿੰ ਸੌ ਰ ਪੇ ਪਰਸਨ ਹੈ, ਮਤਲਬ। ਕਿਡਸ ਦੀ ਅਲਗ ਹੈ, ਬੱਚਿਆਂ ਦੀ ਅਲਗ। ਬੱਚੇ ਤੇ ਵੱਡਿਆਂ ਲਈ ਅਲੱਗ ਬੱਚੇ ਮਤਲਬ, ਨਾ ਉੱਧਰ ਜਾਣ ਦਾ ਹੈ। ਫਾਇਦਾ ਜੇ, ਦੇਖੋ ਪਤਾ ਕੀ ਅਸੀਂ ਇੱਕ ਟਿਕਟ। ਲਵਾਂਗੇ ਹੈ, ਨਾ ਉਸ ਟਿਕਟ 'ਤੇ ਆਪਾਂ ਸਾਰਾ ਦਿਨ ਇੰਜੋਏ ਕਰ ਸਕਦੇ ਹਾਂ। ਫਿਰ ਮੈਂ ਸੋਚ ਰਿਹਾ ਕਿ ਅਸੀਂ ਮੈਂ ਤੁਹਾਡੇ ਘਰ ਲਾਣੇ ਲੰਚ ਤੇ। ਫਿਰ ਦੇਖੋ ਅਤੇ ਐਂ ਜੀ ਵਵਾਜ਼ੀ ਜਾਣਗੇ ਰੋਟੀ ਕੋਲ ਖਾਣ ਦੇ ਫਿਰ ਅੱਜ ਤੇ ਫਾਇਦਾ ਨਹੀਂ ਹੈ, ਸ਼ਾਮੀ। ਜਾਣ ਦਾ। ਅਸੀਂ ਕੰਮ ਕਰਨੇ ਕੱਲ ਚੱਲਦੇ ਹਾਂ। ਕਿਉਂਕਿ ਅਸੀਂ ਕੱਲ੍ਹ ਤੜਕੇ ਨਿਕਲਾਂਗੇ। ਆਪਣਾ ਥੋੜ੍ਹੀ ਦੂਰ ਪੈ ਜਾਂਦੀ ਹੈ, ਸੱਤ ਅੱਠ ਵਜੇ ਨਿਕਲਾਂਗੇ, ਨੌਂ- ਦਸ ਵਜੇ ਪਹੁੰਚਾਂਗੇ ਆਪਣਾ ਸਾਰਾ ਦਿਨ ਬੱਚੇ ਇੰਜੋਏ ਕਰਨਗੇ, ਦੇਖੋ।
ਤੇ ਹਾਂ, ਦੇਖੋ ਤੁਸੀਂ ਟਿਕਟਾਂ ਵਗੈਰਾ ਪਹਿਲਾ ਤਾਂ ਨ ਕੁਛ ਲੈਣੀਆਂ ਪੈਣੀਆਂ ਬੁਕਿੰਗ ਕਰਾਣੀ ਪੈਣੀ।
ਮਤਲਬ ਪਹਿਲੇ ਫੋਨ ਮੈਂ ਫੋਨ ਤੇ ਮੈਂ ਗੱਲ ਹੋਈ ਜੀ, ਮੈਂ ਉਹਨਾਂ ਨੇ ਕਿਹਾ ਸੀ ਇੱਕ ਫੈਮਿਲੀ ਆ ਰਹੀ ਬਟ ਮੈਂ ਹੁਣ, ਉਹਨਾਂ ਨੂੰ ਫੋਨ ਕਰਕੇ ਕਹਿ ਦਿੰਦਾ ਵਾਂ। ਕਿ ਸਾਡੀ ਦੋ ਫੈਮਲੀਆਂ ਨੇ ਉਸ ਦੇ ਅਕੋਰਡਿੰਗ ਉਹ ਸਾਨੂੰ ਦੱਸ ਵੈਸੇ ਮੈਂ ਕਹਿ, ਰਿਹਾ ਬਹੁਤ ਵੱਡੀ ਪਾਰਕ ਜੇ। ਬਹੁਤ ਵੱਡੀ ਹੈ, ਮਤਲਬ ਕੋਈ ਬੰਦੀ ਇਨਾਂ ਦੀ ਦਿੱਕਤ ਨਹੀਂ ਹੈ।
ਅੱਛਾ, ਨਹੀਂ ਉਹ ਤਾਂ ਸਮਝਦੀ ਮੈਂ ਤੁਹਾਡੀ ਗੱਲ ਪਰ ਇਹ ਵੀ ਹੈਨਾ, ਕਈ ਵਾਰ ਬੁਕਿੰਗ ਚੱਲਦੀਆਂ ਹੁੰਦੀਆਂ, ਹੈਨਾ।
ਹਾਂਜੀ, ਨਹੀਂ-ਨਹੀਂ, ਮੈਂ ਨਾ ਮੈਂ ਸਗੋਂ ਇਹ ਗੱਲ ਤੇ ਮੈਂ ਪਹਿਲੇ ਪੁੱਛ ਪੁੱਛੀ, ਉਹਨਾਂ ਨੂੰ ਮੈਂ। ਕ ਮੈਨੂੰ ਦੱਸ ਦਿਓ ਕੋਈ ਬੁਕਿੰਗ ਵੁਕਿੰਗ ਦਾ ਚੱਕਰ ਤੇ ਨਹੀਂ ਕੀ ਹੈ? ਕਿਉਂਕਿ, ਮੈਨੂੰ ਵੀ ਇਹ ਸੀ ਦੇਖੋ ਪੰਜਾਬ ਤੁ ਮੈਂ ਬੁਲਾਏ ਤੇ ਐਂਨਾ ਮੈਨੂੰ ਐਸੀ ਦੇਖੋ ਬਈ ਜਾਵਾਂਗੇ ਤੇ ਨਾਲ ਤੇ ਪਤਾ ਬਟ ਮੈਨੂੰ ਉਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਵੀ ਹਮਾਰ ਯਹਾ ਬੁਕਿੰਗ ਦਾ ਕੋਈ ਸਿਸਟਮ ਨਹੀਂ ਹੈਗਾ। ਤੁਸੀਂ ਆਓ ਹਾਂਜੀ ਤੁਸੀਂ ਆਓ ਕਿਟ ਲਓ ਤੇ ਆਪਣਾ ਇੰਜੋਏ ਕਰੋ ਮੈਂ ਕਿਹਾ ਚਲੋ ਵਧੀਆ ਪਰ ਇੱਕ ਚੀਜ਼ ਹੈਗੀ ਜੇ ਭੈਣ ਕੀ ਉਹਦੇ ਵਿੱਚ ਨਾ ਟਿੱਕੇਟ ਵਿਚ ਨਾ ਮੀਲ ਇੰਕਲੂਡ ਨਹੀਂ ਹੈ ਮਤਲਬ ਖਾਣਾ-ਪੀਣਾ ਇੰਕਲੂ ਨਹੀਂ ਹੈਗਾ ਜੇ। ਉਹ ਸਾਨੂੰ ਆਪਣੇ ਘਰੋਂ ਯਾ ਤੇ ਤੁਸੀਂ ਇੰਝ ਕਰੋ ਤੁਸੀਂ ਪਾਸਤਾ ਬਣਾ ਲਉ ਤੇ ਮੈਂ ਉਹ ਬਣਾ ਲੈਂਦਾ ਵਾਂ ਵੜੀਆਂ ਚੌਲ ਬਣਾ ਲਏਗੀ ਮੇਰੀ ਸਿਸਟਰ।
ਨਹੀਂ ਮੇਰੀ ਗੱਲ ਸੁ ਮੇਰੀ ਗੱਲ ਸੁ ਸੁਣੋ ਉੱਥੇ ਆਸ ਪਾਸ ਕੋਈ ਸਟੋਲ ਵਗੈਰਾ ਲੱਗੇ ਹੋਣਗੇ ਨਾ।
ਪਤਾ ਕੀ ਗੱਲ ਜੇ ਬੜਾ ਮਹਿੰਗਾ ਜੇ ਪਤਾ ਬੜਾ ਮਹਿੰਗਾ ਸਮਾਨ ਜੇ ਉੱਥੇ। ਇਸ ਕਰਕੇ ਮੈਂ ਕਹਿਣਾ ਫਰੂਟ ਵਗੈਰਾ ਅਸੀਂ ਘਰੋਂ ਲੈ ਜਾਂਗੇ। ਹੈਨਾ ਆਪਣਾ ਫਰੂਟਸ ਹੋ ਗੇ ਘਰੋਂ ਦੀ ਖਾਣ-ਪੀਣ ਵੀ ਤੁਸੀਂ ਮੇਕਰੋਨੀ ਬਣਾ ਲੋ ਮੈਂ ਸੇਵੀਆਂ ਬਣਵਾ ਲੈਂਦਾ ਹੈਨਾ। ਸਿਸਟਰ ਕੋਲ। ਇਹ ਇਂਝ ਸਹੀ ਰਹੇਗਾ ਜੇ ਕਿਉਂ ਕਿ ਕੁ ਸਾਰਾ ਦਿਨ ਰਹਿਣਾ ਬੱਚਿਆਂ ਨੂੰ ਪੰਜ-ਪੰਜ ਮਿੰਟ ਬਾਅਦ ਦਸ-ਦਸ ਮਿੰਟ ਭੁੱਖ ਲੱਗਣੀ ਜੇ। ਤੇ ਐਂ ਤੇ ਫਿਰ ਬਾਹਰ ਬੜਾ ਮਹਿੰਗ ਔਰ ਫਿਰ ਉਥ ਇਹ ਵੀ ਸਿਸਟਮ ਜੇ, ਜੇ ਤੁਸੀਂ ਇੱਕ ਵਾਰ ਬਾਹਰ ਨਿਕਲ ਗਏ ਨਾ ਦੁਬਾਰਾ ਐਂਟਰੀ ਨਹੀਂ ਹੈ।
ਅੱਛਾ ਹਾਂ ਫੇਰ ਤੁਹਾਨੂੰ ਲਜਾਣਾ ਹੀ ਪਏਗਾ ਘਰੋਂ ਹੀ ਬਣਾ
ਹਾਂਜੀ
ਹਾਂ ਚਲੋ ਠੀਕ ਹੈ ਫੇਰ ਦੱਸਣਾ ਤੁਸੀਂ ਕੀ ਬਣਾ ਰਹੇ ਹੋ ਤੇ ਮੈਂ ਕੀ ਬਣਾਵਾਂ।
ਮੈਂ ਤੁਹਾਨੂੰ ਉਹ ਕਿਹਾ ਮੈਂ ਤੇ ਬੜੀਆਂ ਵਾਲੇ ਚੋਲ ਜਾਂ ਫਿਰ ਅਹ ਸੇਵੀਆਂ ਬਣਵਾ ਲੈਨਾ ਵਾਂ। ਤੁਸੀਂ ਦੱਸਦੋ ਤੁਸੀਂ ਕੀ ਲਿਆਓਗੇ? ਬਈ ਇਹ ਦੋਨੋਂ ਤੋਂ ਹਟ ਕੇ ਕੁਛ ਬਣਾ ਲਿਓ ਤੁਸੀਂ
ਹਮ ਮੈਂ ਵੇਜ ਬਰਿਆਨੀ ਨਾ ਬਣਾ ਲਾ
ਬੜੀ ਵਧੀਆ ਗੱਲ ਨੇ ਵੈਜ ਬਰਿਆਨੀ ਬਣਾਓ ਤੁਸੀਂ ਹਾਂ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਤੁਸੀਂ ਵੈਜ ਬਰਿਆਨੀ ਬਣਾ ਲਓ ਨਾ ਤੁਸੀਂ ਦਹੀਂ ਲੈ ਜਾਣਾ ਹੈਨਾ
ਹਾਂ ਕਿਉਂਕਿ ਬੱਚੇ ਕੀ ਜ਼ਿਆਦਾਤਰ ਸਬਜ਼ੀਆਂ ਖਾਂਦੇ ਨ ਨਾ ਮੈਂ ਬਿਰਿਆਨੀ ਚੋਲ ਤੇ ਫਰ ਉਹ ਸਭ ਖਾ
ਹਾਂਜੀ ਹਾਂਜੀ ਬੜੀ ਵਧੀਆ ਗੱਲ ਕਿਤੀ ਤੁਸੀਂ ਭੈਣ ਜੀ
ਹਮ ਹਮ
ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ
ਸਭ ਠੀਕ ਠਾਕ ਨੇ ਸਭ ਵਧੀਆ ਤੇ ਹੁਣ ਬਸ ਸੋ ਤੁਸੀਂ ਕਿਹਾ ਤੁਹਾਨੂੰ ਮੈਂ ਤਿਆਰੀ ਕਰਾਂਗੀ ਕੱਲ੍ਹ ਵਾਸਤੇ ਕਿਉਂਕਿ ਕਈ ਵਾਰੀ ਇਹ ਹੁੰਦਾ ਨਾ ਹਾਂ ਬਿੱਟੀਆ ਆਈ ਦੀ ਹੈ ਹਾਂ ਕਿਉਂਕਿ ਹੁਣ ਤੁਸੀਂ ਕਹਿ ਰਹੇ ਹੋ ਵੇਜ ਬਰਿਆਨੀ ਵਾਸਤੇ ਮੈਨੂੰ ਫੇਿਰ ਸਬਜ਼ੀਆਂ ਵਗੈਰਾ ਕਲੈਕਟ ਕਰ ਣੀਆਂ ਪੈਣਗੀਆਂ ਹਨਾ
ਹਾਂਜੀ ਨਹੀਂ ਤੁਸੀਂ ਨਾ ਸਾਡੇ ਇੱਥੇ ਸਮਾਰਟ ਪੁੰਟ ਜ ਜਾਂ ਤੁਸੀਂ ਇੱਕ ਕੰਮ ਕਰੋ ਬਲਿੰਕ ਕਿਟ ਕਰ ਲੋ ਤੁਹਾਨੂੰ ਨਾ ਸਬਜ਼ੀਆਂ ਸਭ ਮਿਲ ਜੰ ਜਾਂੀਆਂ ਮਤਲਬ ਪੈਕਟ ਆਉਂਦਾ ਹੈ ਉਹਦੇ ਵਿੱਚ ਸਾਰੀ ਤਰ੍ਹਾਂ ਦੀ ਸਬਜੀ ਹੁੰਦੀਆ ਜੇ
ਅੱਛਾ ਅੱਛਾ ਇਹ ਹਾਂ ਇਹ ਗੱਲ ਤਾਂ ਸਹੀ ਹੈ ਤੁਸੀਂ ਬਲਿੰਕਟ ਤੋਂ ਹੀ ਮੰਗਵਾ ਲੈਂਦੇ ਆ
ਕਰ ਲਓ ਕੱਟਣ ਵੱਢਣ ਦਾ ਬੜਾ ਰੋਲਾ ਜ ਤੁਸੀਂ ਪਹਿਲੇ ਨ ਧ ਧੁੱਪ ਦੇਖੋ ਕਿੰਨੀ ਬਾਰ ਪਹਿਲੇ ਤੁਸੀਂ ਕਿੱਥੇ ਲੈਣ ਜਾਓਗੇ ਹਾਂ ਜਾਂ ਇੱਕ ਕੰਮ ਕਰਨੇ ਆ ਮੈਂ ਆਣਾ ਤੇ ਹੈ ਹੀ ਤੁਹਾਡੇ ਵਾਲ ਨੂੰ ਤੁਹਾਡੇ ਘਰ ਅਤੇ ਇੱਕ ਕੰਮ ਕਰ ਨਾ ਮੈਂ ਹੀ ਤੁਹਾਨੂੰ ਬਲਿੰਕਟ ਕਰ ਦਾਂਗਾ ਹੈ ਨਾ
ਬੈਸਟ ਸਭ ਤੋਂ ਵਧੀਆ ਰਚਿਆ ਤੁਸੀਂ ਮੈਨੂੰ, ਤੁਸੀਂ ਲੈਂਦੇ ਨਾ ਮੈਂ ਤੁਹਾਨੂੰ ਦੱਸ ਦਾਂਗੀ ਕਿਹੜੀ ਕਿਹੜੀ ਸਬਜ਼ੀ ਲਿਆਣੀ ਆ, ਠੀਕ ਹੈ ਫਰ ਤੁਸੀਂ ਲੈ ਆਣਾ ਸਬਜ਼ੀਆਂ ਸਾਰੀਆਂ
ਅਸੀਂ ਆਪਣਾ ਪੈਕੇਟ ਲਿਆ ਕੇ ਥੋੜ੍ਹਾ ਜਿਹਾ ਬੋਆਇਲ ਕਰੋ ਆਪਣਾ ਇੰਨੀ ਵਧੀਆ ਬਣ ਜਾਂਦੀ ਹ ਜੇ ਵਿੱਚ ਗਾਜਰ ਹੁੰਦੀ ਜੇ ਤ ਪਲੀਆਂ ਹੋ ਗਈਆਂ ਮਟਰ ਹੋ ਗਏ ਆਲੂ ਹੋ ਗਏ ਸਾਰੀ ਬੜੀ ਬੜੀ ਵਧੀਆ ਸਬਜ਼ੀ ਕਿਆ ਸੀ ਤੇ, ਜਦੋਂ ਦਾ ਮੈਨੂੰ ਪਤਾ ਲੱਗਿਆ ਨਾ ਇਹ ਸਬਜ਼ੀਆਂ ਬਾਰੇ ਮੈਂ ਤੇ ਸਹੀ ਦੱਸਾਂ ਅ ਜਿੰਨੀ ਵਾਰ ਵੀ ਵੈਜ ਬਿਰਿਆਨੀ। ਹੋਗੀ ਮੈਂ ੋ ਹੋਗੀ ਕੁਛ ਵੀ ਬਣਾਣਾ ਹੁੰਦਾ ਨ, ਫੇ ਤੇ ਅਸੀਂ ਇਹੀ ਕਰਨੇ ਆ।ਅਸੀਂ ਬਜ਼ਾਰੋਂ ਹੀ ਲਿਆਦੇ ਹ ਸਬਜ਼ੀਆਂ ਕੱਟੀਆਂ, ਕਟਾਈਆਂ ਪੈਕੇਟ ਬਲਿੰਕਟ ਕਰ ਲੈਂਦੇ ਹਾਂ, ਤੇ ਹੋਰ ਪਤਾ ਕੀ ਗੱਲ ਪਹਿ ਘਰ ਲਿਆਓ, ਕੱਟੋ ਫੇਰ ਪਤਾ ਕੀ ਗੱਲ ਏ, ਜੇ ਪੰਜ ਸਬਜ਼ੀਆਂ ਪਾਣੀਆਂ ਵੱਖਰੀ- ਵੱਖਰੀ ਲੈ ਲਿਆਣੀ ਆਂ। ਪਾਂ ਐਨ ਕੱਟੀ, ਕਟਾਈ ਇੱਕੋ ਕੁਆਂਟ ਟੀ ਪੈਕੇਟ ਮਿਲਦਾ, ਥੋੜਾ ਜ ਪੈਕਟ ਚੋਂ, ਥੋੜੀ ਜਹੀ ਕੱਢੋ, ਪਾ ਪਾ ਕੇ ਆਪਣਾ, ਕੰਮ
ਇਹ, ਇਹ ਤਾਂ, ਬੜਾ ਵਧੀਆ ਹਿਸਾਬ-ਕਿਤਾਬ ਹੈ, ਨਾ ਬਨਾ ਕਿੰਨਾ ਸੁਖਪਨਾ
ਹਾਂ ਵੈਸੇ ਇਹ ਗੱਲ ਬਲਿੰਕਿਟ ਤੇ ਬੜਾ ਵਧੀਆ ਜੇ। ਬਿਲਿੰਕਿ ਅਤੇ ਦਸ ਮਿੰਟ ਚ ਘਾਰ ਆ ਜਾਂਦਾ ਏ। ਤੁਸੀਂ ਹੁਣੇ ਓਡਰ ਕਰੋ, ਦਸ ਮਿਨਟ ਦੇ ਅੰਦਰ-ਅੰਦਰ ਤੁਹਾਡੇ ਘਰ ਆ ਜੇਗਾ। ਲਿੰਕਿਡ ਬਲਿੰਕਿਟ ਦਾ ਤੇ ਬੜਾ ਵਧੀਆ ਹਸਾਬ ਜੇ।
ਮਾਲ ਹੈ ਨਾ, ਇਹ ਤਾਂ ਇਹ ਵਧੀਆ ਚੀਜ਼ ਏ।
ਹਾਂ, ਹਾਂਜੀ-ਹਾਂਜੀ ਤੁਸੀਂ ਬਲਿੰਕਿਟ ਹੀ ਕਰ ਲਓ।
ਮੇ ਦੇਖਣੀ ਹ, ਮੈਂ ਸੋਚ ਰਹੀ ਹਾਂ। ਉਹਨੇ ਬਸ ਫ੍ਰੀ ਹੋ ਕੇ, ਸਾਡੇ ਉਹਨਾਂ ਨੇ ਆ ਤੁਸੀਂ ਆਉਣਾ ਨਾ ਥੋੜ ਤਿਆਰੀ, ਤੂਰੀ ਕਰ ਰਹੀ ਸੀ। ਫਿਰ ਫ੍ਰੀ ਹੋ, ਕੇ। ਫਿਰ ਉਸ ਤੋਂ ਬਾਅਦ ਮੈਂ ਬਲਿੰਕਟ ਕਰਨੀ ਹਾਂ, ਸਮਾਨ ਸਮੂਨ ਮੰਗਾਂਨੀ ਆ।
ਬਿਲਕੁਲ।ਤੁਸੀਂ ਬੜੇ ਵਧੀਆ ਕਰ ਰਹੇ ਤੁਸੀਂ। ਹੋਰ ਸੁਣਾਓ ਕੀ ਕਰ ਰਹੇ ਸੀ?
ਕਹਿ ਰੀ ਆਂ, ਮੈਂ ਤੁਹੂੰ ਵਾਈਟ ਕੀਤਾ ਨਾ, ਇਸੇ ਕਰਕੇ ਕੀਤਾ ਵੇ ਤੁਸੀਂ ਆਓ ਮੈਂ ਪ੍ਰੈ ਦੀ ਤਿਆਰੀ ਕਰਦੀ ਸੀ, ਮੈਂ ਹਾਂ-ਹਾਂ ਲੰਚ ਦੀ ਤਿਆਰੀ ਕਰਦੀ ਸੀ, ਨਹੀਂ ਵੇਖੋ ਅਸੀਂ ਵੀ ਤਾਂ ਖਾਣੀ ਏ, ਨਾ ਅਸੀ ਘਰ ਕਿਤੇ ਹੋਰ ਜਾਣਾ ਹਾਂ ਅਸੀਂ ਵੀ। ਹਾਣੀ ਹੈ। ਹੀਗਾ ਸ ਇਸ ਕਰਕੇ ਮੈਂ ਕਿਹਾ ਚਲੋ, ਫਿਰ ਤੁਹਾਨੂੰ ਵੀ ਬੁਲਾ ਲੈਂਨੀ ਆ ਨਾਲ ਬੜੇ ਦਿ ਨ ਗੱਲਬਾਤ ਕਰਾਂਗੇ ਬੈਠਾਂਗੇ।
ਤੇ ਭਾਜੀ ਆਪਣਾ ਆਏ ਦਿਨ ਯਾ ਗਏ ਦਿਨ ਪੰਜਾਬ।
ਨਹੀਂ ਉਹ ਆ ਆਏ ਦਿਨ ਓਵੀ।
ਅੱਛਾ ਅੱਛਾ, ਚਲੋ ਵਧੀਆ ਫੇਰ ਤੇ ਭਾਜੀ ਨੂੰ ਵੀ ਮਿਲ ਲਾਂਗੇ।
ਹਾਂ ਹਾਂ ਜ਼ਰੂਰ ਤਾਂ ਹੀ ਤੇ ਫਿਰ ਤੁਹਾਨੂੰ ਬੁਲਾਇਆ ਵੇ, ਮੈਂ ਕਿਹਾ ਚਲੋ ਇਸੇ ਬਾਹਨੇ ਆ ਜਾਣਗੇ ਨਾਲ ਗੱਲਬਾਤ ਵੀ ਹੋ ਜੇਗੀ। ਸਭ ਨਾਲ, ਤੇ ਰੋਟੀ ਰੂਟੀ ਵੀ ਖਾ ਲਾਂਗੇ ਹੈਨਾ।
ਹਾਂ ਤੇ ਹੋਰ, ਮੈਂ ਤੁਹਾਨੂੰ ਕਹਿੰਦਾ ਪਿਆ, ਮੈਂ ਤੁਹਾਡੇ ਆਲੇ ਏਰੀਏ ਚ ਹੈਗਾ ਵਾਂ। ਅੱਧਾ ਘੰਟਾ ਮੈਨੂੰ ਲੱਗਣਾ ਏ, ਹੈਨਾ ਅੱਧੇ ਘੰਟੇ ਤੱਕ ਮੈਂ ਆਪੇ ਆ ਜਾਂਗਾ ਤੁਹਾਡੇ ਕੋਲ।
ਅੱਛਾ ਅੱਛਾ। ਹ ਚ ਹੋਰ ਦੱਸੋ।
ਬਸ ਵਧੀਆ ਤੁਸੀਂ ਸੁਣਾਓ।
ਫੇਰ ਮੈਨੂੰ ਚੱਲਦਾ ਹੀ ਰਿਹਾ ਸਬ।
ਸਹੀ ਗੱਲ ਹੈ।